ਸਤਿ ਸ਼੍ਰੀ ਅਕਾਲ ਜੀ।
ਸ਼੍ਰੀ ਅਕਾਲ ਜੀ ਹੋਰ ਕੀ ਹਾਲ ਏ?
ਵਧੀਆ ਜੀ, ਤੁਸੀਂ ਸੁਣਾਓ।
ਬਸ ਅਸੀਂ ਵਧੀਆ, ਕੀ ਬਨਦਾ ਪਿਆ?
ਕੁਛ ਨੀ ਬਸ ਵਿਹਲਾ ਹੋਇਆ ਸੀ, ਸੁਣਿਆ ਅ ਦਿਲ ਕੀਤਾ ਤੁਹਾਨੂੰ ਫ਼ੋਨ ਕਰਦਾ।
ਚਲੋ ਚੰਗੀ ਗੱਲ ਹੈ ਕਰ ਲਿਆ ਤੇ, ਘਰ ਪਰਿਵਾਰ ਸਭ ਵਧੀਆ ਸਾਰੇ।
ਹੋਰ ਵਧੀਆ।
ਛੋਟਾ ਬ੍ਰਦਰ ਤੁਹਾਡਾ
ਬ੍ਰਦਰ ਆਪਣੇ ਯਾਰਾਂ ਨਾਲ ਬਾਹਰ ਗਿਆ ਦਿਆ ਸੀ, ਮੈਂ ਸਨੈਪ ਵੇਖੀ ਏ ਫਾਸਟ- ਫੂਡ ਵਗੈਰਾ ਖਾਂਦਾ ਪਿਆ ਬਾਹਰ।
ਅੱਛਾ, ਮਤਲਬ ਪਾਰਟੀ- ਪੂਰਟੀ ਕੋਈ ਕਰਨਗੇ ਹੋਨੇ।
ਹਾਂਜੀ, ਬਰਡੇ- ਬੂਡੇ ਹੋਣਾ ਕਿਸੇ ਦਾ।
ਅੱਛਾ ਜੀ।
ਹਾਂਜੀ।
ਫਾਸਟ- ਫੂਡ ਮਤਲਬ ਕਿੱਥੇ ਖਾ ਰਹੇ ਨੇ, ਕੋਈ ਰੈਸਟੋਰੈਂਟ ਵਗੈਰਾ ਚ ਜਾਂ ਆਮ ਲੋਕਲ ਰੇੜੀਆਂ ਤੇ।
ਨਹੀਂ ਰੈਸਟੋਰੈਂਟ ਗਏ ਦੇ ਨੇ, ਬਰਡੇ ਆ ਨਾ ਕਿਸੇ ਦਾ।
ਅੱਛਾ ਜੀ, ਰੈਸਟੋਰੈਂਟ ਚ ਫਿਰ ਕਾਹਦਾ ਫਾਸਟ- ਫੂਡ ਹੋਯਾ ੳਹ ਤਾ ਜੰਕ- ਫੂਡ ਹੋਇਆ ਰੈਸਟੋਰੈਂਟ ਵਾਲੇਆ ਦਾ।
ਉਹੀ ਇੱਕੋ ਗੱਲ ਹੀ ਹੋ ਗਈ ਜੰਕ- ਫੂਡ, ਫਾਸਟ- ਫੂਡ।
ਜੰਕ- ਫੂਡ ਤੇ ਫਾਸਟ- ਫੂਡ, ਜੰਕ ਫੂਡ ਰ ਫਾਸਟ ਫੂਡ ਦੋਨੋ ਵਕਤ ਵੱਖਰੀ- ਵੱਖਰੀ ਚੀਜ਼ਾਂ। ਫਾਸਟ- ਫੂਡ ਉਹ ਏ ਜੋ ਤੇ ਮਤਲਬ ਜੋ ਖਾਣਾ ਜਲਦੀ ਖਾਧਾ ਤੇ ਬਣਾਇਆ ਜਾ ਸਕਦਾ। ਉਹ ਫਾਸਟ- ਫੂਡ। ਲੇਕਿਨ ਜੰਕ ਫੂਡ ਉਹ ਹੈ, ਜੋ ਕਚਰਾ ਹੈ ਜੋ ਜੰਕ ਏ, ਜੋ ਸਾਡੇ ਅੰਦਰ ਸਾਡੇ ਕੂੜਾ ਕਰੇਗਾ ਸਾਡੇ ਓਰਗਨ ਨੂੰ ਸਾਡੇ ਡਾਇਜੈਸਟਿਵ ਸਿਸਟਮ ਨੂੰ, ਜੋ ਸਾਡੇ ਸ਼ਲੀ ਸਰੀਰ ਦੀ ਸਹੀ ਨਹੀਂ ਹੈਗਾ। ਉਹ ਏ ਜੰਕ- ਫੂਡ।
ਅੱਛਾ ਜੀ। ਚਲੋ ਮੈਨੂੰ ਪਤਾ ਨੀ ਹੀ ਤੁਸੀਂ ਦੱਸਤਾ, ਧੰਨਵਾਦ। ਤਾਡਾ।
ਫਾਸਟ ਫੂਡ ਮਤਲਬ ਲੋਕੀ ਤਾਂਹੀ ਤੇ ਕੈੰਦੇਂ ਐ ਜੇ ਤੁਸੀਂ ਹਫ਼ਤੇ ਚ ਖਾਓ ਤੇ ਕੁਛ ਨੀ ਹੁੰਦਾ, ਹ ਮ੍ਹੀਨੇ ਚ ਇੱਕ ਵਾਰੀ ਕੁਛ ਖਾ ਲਿਆ ਤੇ ਕੋਈ ਗੱਲ ਨੀ, ਕਿਓਂਕੇ ਏ ਤੁਸੀਂ ਧਿਆਨ ਨਾਲ ਵੇਖੋ ਜੇੜੇ ਬਰਗਰ ਪੀਜ਼ਾ ਹੁੰਦੈ, ਹੁਣ ਤੁਸੀਂ ਬਰਗਰ ਨੂੰ ਜਦੋਂ ਤੁਸੀਂ ਵੇਖਦੇ ਔ ਬਰਗਰ ਕੀ ਏ? ਅੱਣੇ, ਜੋ ਕਿ ਬ੍ਰੈਡ ਦਾ ਬਣਦੈ। ਫੇਰ ਓਹਦੇ ਵੇੱਚ ਟਿੱਕੀ ਪੈਂਦੀ ਏ। ਜੋ ਤੁਸੀਂ ਜੇ ਵੈਜ ਖਾਂਦੇ ਹੋ ਤਾਂ ਆਲੂ ਵਗੈਰਾ ਦੀ, ਨਹੀਂ ਤੇ ਨੋਨ ਵੈਜ ਆਲੇਆਂ ਦੇ ਚਿਕਨ ਦੀ, ਜਿਦੇ ਚ ਪ੍ਰੋਟੀਨ ਏ। ਫੇਰ ਸਬਜ਼ੀਆਂ ਪੈਂਦੀਐ ਪੱਤੇ ਪੈਂਦ ਤੇ ਐ ਗਾਜਰ ਔ ਗਾਜਰ ਨੀ ਮਤਲਬ ਟਮਾਟਰ, ਪਿਆਜ, ਖੀਰਾ ਐ ਸਭ ਪੈਂਦਾ, ਹੈਗੀ ਤੇ ਓਹ ਸਬਜ਼ੀ ਏ ਲੇਕਿਨ ਕੁਛ ਲੋਕੀ ਟੇਸਟ ਲੀ ਔਦੇ ਵਿੱਚ ਚੀਜ਼ ਪਾ ਦਿੰਦੇ ਐ, ਟੋਏ ਟਮੈਟੋ ਕੈਚਅਪ ਪਾ ਲੈਂਦੇ ਐ, ਜੋ ਕਦੀ ਕਦੀ ਅਸੀਂ ਖਾਈਏ ਤਾਂ ਤੇ ਕੋਈ ਔਦਾ ਨੁਕਸਾ ਸਾਨ ਨੀ ਐ, ਲੇਕਿਨ ਓਹੀ ਚੀਜ਼ ਜੇ ਬੰਦਾ ਰੋਜ਼ ਖਾਣ ਲੱਗ ਜੇ ਤੇ ਔ ਫੇਰ ਓਹ ਅਪਣੇ ਆਪ ਈ ਜੰਕ ਫੂਡ ਬਣ ਜਾਂਦੈ।
ਅੱਛਾ ਜੀ, ਫੇਰ ਤੁਹਾਨੂੰ ਕੀ ਪਸੰਦ ਏ ਫਾਸਟ ਫੂਡ ਯਾ ਜੰਕ ਫੂਡ ਦੇ ਵਿੱਚ?
ਫਾਸਟ ਫੂਡ, ਮਤਲਬ ਠੀਕ ਹੁੰਦਾ ਅਸੀ ਕਦੀ ਕਦੀ ਜਦੋਂ ਮਨ ਕੀਤਾ ਮ੍ਹੀਨੇ ਚ ਏੱਕ ਅੱਧੀ ਵਾਰ ਖਾ ਲਿਆ। ਹੁਣ ਤੁਹਾਨੂੰ ਐਹ ਪਤਾ ਹੈ ਕਿ ਜੋ ਪੀਜ਼ਾ ਐ ਪੀਜ਼ਾ ਤੁਹਾਨੂੰ ਪਤਾ ਜਦੋਂ ਪੀਜ਼ਾ ਇਨਾ ਓਹ ਨੀ ਨਾ ਸੀ ਫੇਮਸ‌। ਓਦੋਂ ਪੀਜ਼ਾ ਨੂੰ ਗ਼ਰੀਬਾਂ ਦੀ ਰੋਟੀ ਕਈ ਜਾਂਦੀ ਸੀ। ਕਿਉਂਕਿ ਪੁਰਾਣੇ ਜ਼ਮਾਨੇ ਚ ਪੀਜ਼ਾ ਬਣਦਾ ਹੀ ਆਟਾ ਏਦਾ, ਆਟੇ ਦੀ ਰੋਟੀ ਉਤੇ ਜੋਵੀ ਜੇੜੇ ਲੋਕੀ ਖਾਣਾ ਫੋਰਡ ਨੀ ਕਰ ਪਾਂਦੇ ਸੀ, ਉਹ ਕੀ ਕਰਦੇ ਸੀ ਰੋਟੀ ਦੇ ਉੱਤੇ ਜੇੜੀ ਉਨ੍ਹਾਂ ਕੋਲ ਸਬਜ਼ੀਆਂ ਵਗੈਰਾ ਹੋਈ ਕੋਨ ਵਗੈਰਾ ਉਹ ਸਾਰੀ ਉਨਾਂ ਨੇ ਪਾਣੀਆਂ ਤੇ ਬੇਕ ਕਰਕੇ ਖਾ ਲੀ ਤੇ ਉਨ੍ਹਾਂ ਲਈ ਐ ਸਭ ਤੋਂ ਸਸਤਾ ਖਾਣੇ ਦਾ ਔਪਸ਼ਨ ਸੀ। ਲੇਕਿਨ ਏ ਦੋ ਮੋਡਰਨਾਈਜੇਸ਼ ਹੀਨੁਗੀ ਲੋਕਾਂ ਨੇ ਪੀਜ਼ਾ ਨੂੰ ਜੰਕ ਫੂਡ ਹੀ ਬਣਾ ਤਾ, ਵੇਚ ਉਨਾਂ ਨੇ ਪਤਾ ਕੀ ਕੀ ਪਾਤਾ ਚੀਜ਼ ਪਾਤਾ ਜੀ ਯੇ ਵੋ, ਤਾਂ ਕਰਕੇ ਲੋਕਾਂ ਨੇ ਉਨੂੰ ਵੀ ਖ਼ਰਾਬ ਕਰਤਾ, ਲੇਕਿਨ ਪੁਰਾਣੇ ਜ਼ਮਾਨੇ ਚ ਬੜੀ ਵਧੀਆ ਚੀਜ਼ ਸੀ।
ਹਾਂਜੀ, ਤੁਹਾਨੂੰ ਕੀ ਪਸੰਦ ਏ ਫਾਸਟ ਫੂਡ ਚ?
ਫਾਸਟ ਫੂਡ 'ਚ ਤੁਸੀਂ ਲੋਕਾਂ ਨੂੰ ਸੁਣਿਆ ਹੋਣਾ ਕਿ ਮੋਮੋਜ ਦਾ ਜੇੜਾ ਮੈਦਾ ਐ, ਔ ਅੰਦਰ ਸਾਡੇ ਜੰਮ ਜਾਂਦਾ।
ਹਾਂਜੀ।
ਸੁਣਿਆ ਹੋਏਗਾ ਨਾ।
ਹਾਂਜੀ।
ਹੈਲੋ।
ਹਾਂਜੀ ਹਾਂਜੀ, ਮੈ ਕਿਆ ਸੁਣਿਆ ਏ।
ਲੇਕਿਨ ਤੁਹਾਨੂੰ ਪਤੈ ਓਹ ਵੀ ਮੋਮੋਸ ਦੀ ਮੈਂ ਜੇ ਗੱਲ ਕਰਾਂ ਪੁਰਾਣੇ ਜ਼ਮਾਨੇ 'ਚ ਮੋਮੋ ਬਣਦੇ ਸੀ ਆਟੇ ਦੇ। ਹੁਣ ਤੁਸੀਂ ਵੇਖੋ, ਆਟੇ ਦਾ ਮੋਮੋਸ ਔਰ ਤੁਹਾਡੇ ਫਾਈਬਰ ਦੇ ਕੰਮ ਆ ਗਿਆ ਦੂਸਰਾ ਸਟੀਮ ਮਤਲਬ ਓਦੇ ਚ ਕੋਈ ਫੈਟ ਨੀ ਹੈਗਾ। ਉਸ ਤੋਂ ਬਾਦ ਉਦੇ ਵੇਚ ਵੈਜੀ ਪੈਂਦੀ‌। ਜੇ ਬੰਦਾ ਵੈੱਜ ਏ, ਨੋਨ ਵੈਜ ਆਲਾ ਚਿਕਨ ਪਾ ਲੈਂਦਾ ਹੀ। ਪ੍ਰੋਟੀਨ ਵੀ ਤੁਹਾਡਾ ਪੂਰਾ ਹੋ ਗਿਆ, ਉੱਤੋ ਸਟੀਮ ਕਰਕੇ ਖਾਂਦੇ ਸੀ ਚਾਈਨੀਜ਼। ਤੇ ਉਹ ਵੀ ਇੱਕ ਹੈਲਦੀ ਚੀਜ਼ ਸੀ ਲੇਕਿਨ ਅੱਜ ਕੱਲ ਦੇ ਤੁਸੀਂ ਮੋਮੋਜ਼ ਵੇਖੋ ਉਹ ਛੜਾ ਮੈਦਾ ਲੋਕਾਂ ਨੇ ਪਾਇਆ ਹੁੰਦਾ। ਖਾਸ ਕਰਕੇ ਉਹਦੀ ਚਟਨੀ ਤੁਹਾਨੂੰ ਪਤਾ ਨਾਈਨਟੀ ਪਰਸੈਂਟ ਜਿਹੜੇ ਮੋਮੋ ਵਾਲੇ ਇਹ ਚਟਨੀ ਬਣਾਉਂਦੇ ਨੇ। ਉਹ ਜਿੰਨੇ ਮਤਲਬ ਗਲੀ ਹੋਈ ਸਬਜ਼ੀ ਜੋ ਬੇਕਾਰ ਸਬਜ਼ੀ ਹੁੰਦੀ ਨਾ ਮੰਡੀ ਚ ਸੁੱਟਣ ਵਾਲੀ ਜੋ ਲੋਕੀ ਜਾਨਵਰ ਨੂੰ ਵੀ ਨਹੀ ਪਾਉਂਦੇ। ਉਹ ਸਬਜ਼ੀ ਚੁੱਕਦੇ ਨੇ ਉਹ
ਅੱਛਾ ਜੀ।
ਕਿੰਨੀ ਬੇਕਾਰ ਕੁਆਲਿਟੀ ਦੀ ਸਬਜ਼ੀ ਹੁੰਦੀ ਹੈ।
ਮੈਂ ਪੁੱਛਦਾ ਵਾ ਤੁਹਾਨੂੰ ਕੀ ਪਸੰਦ।
ਮੈਂ ਸੱਚ ਦੱਸਾਂ ਤੇ ਮੈਨੂੰ ਚਾਟ ਜ ਲੱਗਦੀ ਹੈ। ਸਭ ਤੋਂ ਅੱਛੀ।
ਅੱਛਾ।
ਕਿਉਂਕਿ ਹਾਂਜੀ। ਕਿਉਂਕਿ ਉਹਦੇ ਵਿੱਚ ਦਹੀਂ ਹੁੰਦਾ ਜੋ ਆਪਣੇ ਗੱਟ ਨੂੰ ਵੀ ਸਹੀ ਰੱਖਦਾ ਨਾਲ ਲੋਕ ਉਹ ਚ ਅਨਾਰ ਪਾ ਦਿੰਦੇ ਹੈ। ਭੱਲੇ ਵੀ ਅੱਛੇ ਹੀ ਹੁੰ ਨਾਲ ਪਾਪੜੀ ਹੋ ਜਾਂਦੀ ਥੋੜ੍ਹੀ ਟੇਸਟਲੀ ਸੇਵੀਆਂ ਵਗੈਰਾ ਪਾ ਕੇ। ਕਾਲਾ ਨਵਾਂ ਪਾ ਕੇ ਵਧੀਆ ਲੱਗਦਾ।
ਅੱਛਾ ਜੀ। ਤੁਹਾਨੂੰ ਦਹੀਂ ਵਾਲਾ ਪਸੰਦ ਏ ਗੋਲਗੱਪਾ।
ਹਾਂਜੀ ਗੋਲ ਗੱਪੇ ਵੀ ਸਹੀ ਹੁੰਦੇ ਨੇ
ਅੱਛਾ ਹਾਂਜੀ ਗੋਲ ਕੱਪੜੇ ਤਾਂ ਵੈਸੇ ਸਹੀ ਹੁੰਦੇ ਨੇ ਉਹਦਾ ਤਾਂ ਕੋਈ ਮਤਲਬ ਕਿ ਹਾਰਮਨੈਸ ਨਹੀਂ ਹੈਗੀ।
ਪਰ ਮੈਨੂੰ ਆਟੇ ਜ਼ਿਆਦਾ ਵਧੀਆ ਲੱਗਦੇ ਨੇ।
ਨਹੀਂ ਸੂਜੀ ਵਾਲੇ ਵੀ ਵੈਸੇ ਵਧੀਆ ਹੁੰਦੇ ਨੇ ਮੈਨੂੰ ਸੂਜੀ ਵਾਲੇ ਪਸੰਦ ਨੇ।
ਅਸੀਂ ਕੋਸ਼ਿਸ਼ ਕਰਨੇ ਹਾਂ ਕਿ ਘਰ ਹੀ ਬਣਾ ਕੇ ਖਾਈਏ।
ਗੋਲ ਗੱਪੇ ਵੀ।
ਹਾਂਜੀ। ਕਿਉਂਕਿ ਘਰ ਦੀ ਬਣਾਈ ਹੋਈ ਚੀਜ਼ ਦਾ ਖਰਾ ਹੀ ਮਜ਼ਾ।
ਹਾਂਜੀ। ਕਿਉਂਕਿ ਬਾਹਰ ਦਾ ਜਿਹੜਾ ਪਾਣੀ ਹੁੰਦਾ ਉਹ ਚ ਕਹ ਦੇ ਤਜ਼ਾਾਬ ਵੀ ਪਾਉਂਦੇ ਨੇ।
ਹਾਂ ਉਹ ਟੇਸਟ ਲਿਖੀ ਪਤਾ ਪਾ ਵੀ ਸਕਦੇ ਨੇ।
ਹਾਂਜੀ ਮੈਂ ਵੀ ਵੈਸੇ ਮੈਨੂੰ ਵੀ ਜ਼ਿਆਦਾ ਗੋਲ ਗੱਪੇ ਸਾਨੇ ਕਿਉਂਕਿ ਬਾਕੀ ਸਾਰੀ ਚੀਜ਼ਾਂ ਦੇ ਵਿੱਚ ਤਾਂ ਗਲੀਆਂ ਹੋਈਆਂ ਸਬਜ਼ੀਆਂ ਪਾਉਂਦੇ ਨੇ।
ਹਮ ਰ ਇੱਕ ਹੋਰ ਮੈਂ ਤੁਹਾਨੂੰ ਚੀਜ਼ ਦੱਸਾਂ ਜੋ ਛੋਟਾ ਦੁਕਾਨਦਾਰ ਹੈਗਾ ਨਾ ਸ ਰੇਹੜੀ ਵਗੈਰਾ ਵਾਲੇ ਹੋਏਗੇ। ਹਮੇਸ਼ਾ ਤੁਹਾਨੂੰ ਉਹਨਾਂ ਕੁ ਚੀਜ਼ ਜ਼ਿਆਦਾ ਸੁਵਾਦ ਰ ਫਰੈਸ਼ ਮਿਲੇਗੀ। ਕਿਉਂ ਕਿਉਂਕਿ ਉਹਨਾਂ ਨੇ ਸ਼ਾਮੀ ਆਉਣਾ। ਉਹਨਾਂ ਨੂੰ ਪਤਾ ਹੈ ਕਿ ਮੇਰੇ ਤੋਂ ੜੇ ਟਾਈਮ ਦੀ ਸੇਲ ਹੈ ਮਤਲਬ ਤਿੰਨ ਚਾਰ ਘੰਟੇ ਮੈਂ ਵੇਚਣੀ ਹੈ। ਉਹਦੇ ਬਾਅਦ ਵਿਚਾਰਿਆਂ ਕੋਈ ਸਹੂਲਤ ਨਹੀਂ ਹੁੰਦੀ ਜੀ ਜੋ ਚੀਜ਼ ਸਟੋਰ ਕਰ ਸਕੇਗਾ। ਫੇਰ ਤਾਂ ਕਰਕੇ ਉਹ ਸੋ ਸਮਾਨ। ਇੰਨਾ ਹੀ ਵਧਾਉਂਦੇ ਆ ਕਿ ਜੋ ਉਹਨਾਂ ਦਾ ਅੱਜ ਵਿਕ ਜੇ। ਉਹ ਕੱਲ੍ਹ ਦੀ ਨਹੀਂ ਸੋਚਦੇ। ਮਤਲਬ ਕੱਲ ਲਈ ਉਹਨਾਂ ਨੇ ਫਰੈਸ਼ ਹੀ ਬਣਾਉਣਾ ਲੇਕਿਨ ਇਹ ਜੋ ਰੈਸਟੋਰੈਂਟ ਲਏ ਹੈ ਉਹਨਾਂ ਕੋਲ ਹੁੰਦੇ ਆ ਵੱਡੇ ਵੱਡੇ ਫਰਿੱਜ ਤੇ ਉਹ ਉਸ ਤੇ ਮਹੀਨੇ ਦੀ ਸੋਚ ਲੈਂਦੇ ਆ ਮਤਲਬ ਇੱਕ ਵਾਰ ਚੀਜ਼ ਬਣਾਈ ਜਿਵੇਂ ਤੁਸੀਂ ਸਮਝ ਲਓ ਕੋਈ ਗ੍ਰੈਵੀ ਵਾਲੀ ਚੀਜ਼ ਉਹ ਇੱਕ ਹੀ ਵਾਰ ਐਸੀ ਗ੍ਰੈਵੀ ਬਣਾਉਂਦੇ ਆ। ਕਿ ਪੂਰਾ ਮਹੀਨਾ ਮਹੀਨਾ ਉਹੀ ਗ੍ਰੈਵੀ ਬਣਦੀ ਬਣੀ ਰਹਿੰਦੀ ਹੈ।
ਹਾਂਜੀ ਫੇਰ ਉਹ ਬੈਕਟੀਰੀਆ ਵੀ ਲੱਗ ਜਾਂਦੇ। ਹਾਂਜੀ ਮੈਂ ਉਹੀ। ਕਹਿਣ ਦੀਆਂ ਬੈਕਟੀਰੀਆ ਵੀ ਲੱਗ ਜਾਂਦੇ ਨੇ ਗ੍ਰਰੇਵੀ ਚ।
ਨਾ ਉਹਨਾਂ ਨੇ ਕੋਈ ਪ੍ਰੀਜ਼ਰਵੇਟਿਵ ਪਾਏ ਹੁੰਦੇ ਆ ਫਿਰ ਉਹ ਗਲੀ ਹੋਈ ਮਤਲਬ ਚੀਜ਼ ਬਣ ਜਾਂਦੀ ਹੈ।
ਹਾਂਜੀ।
ਹੋਰ ਦੱਸੋ ਤੁਸੀਂ?
ਹੋਰ ਸਭ ਵਧੀਆ ਮੈਂ ਵੀ ਇਹੀ ਕਹਿਣਾ ਹੁਣਾ ਕਿ ਜਦੋਂ ਇੰਨੀ ਇੰਨੀ ਦੇਰ ਤੇਰ ਜੇਰ ਇੰਨੀ ਇੰਨੀ ਟਾਈਮ ਤੱਕ ਚੀਜ਼ ਨੂੰ ਪ੍ਰੀਜ਼ਰਵ ਕਰਨਾ ਤਾਂ ਉਹਦੇ ਵਿੱਚ ਤਾਂ ਬੈਕਟੀਰੀਆ ਵਗੈਰਾ ਲੱਗਣੇ ਹੀ ਨੇ।
ਹੂੰ ਉਹ ਵੀ ਫਿਰ ਕਦੀ ਕਦੀ ਲਾਈਟ ਨਹੀਂ ਹੁੰਦੀ ਤੇ ਫਰਿੱਜ ਵੀ ਬੰਦ। ਫੇਰ ਨੂੰ ਛੁੱਟਦੀਆਂ ਵੀ। ਪੈਂਦੀਆਂ ਉਹ ਆਪਣੀ ਸ਼ਰਮ ਕਰਕੇ।
ਹਾਂਜੀ ਹਾਂਜੀ ਸਾਡੀ ਗਲੀ ਦਾ ਮੁੰਡਾ ਸੀ ਉਹ ਨਾ ਨਿਊ। ਨਿਊਡਲ ਤੇ ਖਾ ਲੈਂਦਾ ਸੀ ਪਰ ਉਹ ਚਬਾ ਕੇ ਨਹੀਂ ਖਾਂਦਾ ਸੀ ਨਿਊਡਲ।
ਅੱਛਾ।
ਤੇ ਨਾ ਜਦੋਂ ਉਹਨੇ ਨਿਊਡਲ ਖਾਧੇ ਤੇ ਉਹਦੇ ਨਾ ਇੱਕ ਇੱਕ ਉਹ ਰੋਜ਼ ਦਾ ਆਦੀ ਸੀ ਨਿਊਡਲ ਖਾਣ ਦਾ। ਤੇ ਉਹਨੇ ਖਾਧੇ ਜੋ ਨਿਊਡਲ। ਤੇ ਉਹ ਨਾ ਇੱਕ ਦਿਨ ਘਰ ਆਇਆ ਤੇ ਉਹਨੇ ਕਹਿੰਦਾ ਮੇਰੇ ਢਿੱਡ ਪੀੜ ਹੁੰਦੀ ਪਈ ਏ ਤੇ ਉਹਨੂੰ ਦਵਾਈ ਲਿਆ ਕੇ ਦਿੱਤੀ ਬਾਜ਼ਾਰ ਤੋਂ ਕਹਿੰਦਾ। ਤਾਂ ਵੀ ਢਿੱਡ ਪੀੜ ਹੁੰਦੀ ਪਈ ਹੈ ਫਿਰ ਦੋ ਤਿੰਨ ਦਿਨ ਦਵਾਈ ਖਾਣ ਤੋਂ ਬਾਅਦ ਜਦੋਂ ਫ਼ਰਕ ਨਹੀਂ ਪਿਆ ਇੱਕ ਉਹਨੂੰ ਲੈ ਕੇ ਗਏ ਹੋਸਪੀਟਲ। ਡਾਕਟਰ ਨੇ ਕਿਹਾ ਕਿ? ਹੋਸਪਿਟਲ ਲੈ ਜਾਓ ਉਹਨੂੰ ਹੋਸਪੀਟਲ ਲੈ ਕੇ ਗਏ ਤੇ ਉਹਦਾ ਹੋਇਆ ਅਲਟਰਾਸਾਊਂਡ।
ਅੱਛਾ।
ਅਲਟਰਾਾਸਾਊਂਡ ਦੇ ਵਿੱਚ ਜਿਹੜੀ ਸਮਾਲ ਇੰਟੈਸਟਾਈਨ ਹੁੰਦੀ ਹੈ ਨਾ ਉਹਦੇ ਵਿੱਚ ਨਿਊਡਲ ਫਸੇ ਨੇ। ਪੂਰੇ ਮਤਲਬ ਕਿ। ਸਿੱਧੇ ਦੇ ਸਿੱਧੇ ਨਿਊਡਲ ਫਸੇ ਨੇ।
ਚਬਾ ਕੇ ਨਹੀਂ ਨਾ ਖਾਂਦਾ ਫੇਰ ਤਾਹੀ ਕਰਕੇ ਡਾਇਰੈਕਸ਼ਨ ਨਹੀਂ ਸਹੀ।
ਫੇਰ ਉਹਦਾ ਸਮੌਲ। ਹਾਂਜੀ ਫਿਰ ਉਹਦਾ ਇੰਟਸਟਾਈਨ ਕੱਟ ਕਰਕੇ ਨਿਊਡਲ ਕੱਢੇ ਉਹਨਾਂ ਨੇ।
ਅੱਛਾ ਉਹੀ ਨਾ ਕੀ ਫਾਇਦਾ। ਹੋਇਆ ਇਹੇ ਜੇ ਚਲੋ ਤੁਸੀਂ ਤੁਹਾਨੂੰ ਪਤਾ ਤੁਸੀਂ ਉਹਨੂੰ ਗੰਦੀ ਚੀਜ਼ ਮੈਦਾ ਖਾ ਹੀ ਰਹੇ ਹੋ ਤੇ ਤੁਸੀਂ ਉਹਨੂੰ ਵਧੀਆ ਤਰੀਕੇ ਨਾਲ ਚਬਾ ਕੇ ਖਾਓ। ਉਹ ਹੁਣ ਰੋਜ਼ ਦਾ ਆਦੀ ਹੋ ਗਿਆ ਸੀ ਨਾ। ਤੇਰਾ ਇੰਟਰਸਟ ਮਤਲਬ ਨਹੀਂ। ਤੇਰੇ ਲੈਵਲ ਦਾ ਨਹੀਂ ਰਿਹਾ ਹੈਗਾ ਕਿ ਉਹਨੂੰ ਪਚਾ ਪਾਏ।
ਹਾਂਜੀ ਰੋਜ਼ ਉਹ ਬੰਦੇ ਨੇ ਜੰਕ ਫੂਡ ਫਾਸਟ ਫੂਡ ਖਾਣਾ ਹੀ ਖਾਣਾ ਤੇ ਉਹ ਸੁੱਕ ਗਿਆ ਸੀ ਇੱਕ ਦਾ ਮੈਂ ਚੀਜ਼ਾਂ ਖਾ ਖਾ
ਜਾਂ ਤੇ ਪਤਾ ਕੀ ਹੁੰਦਾ ਜੇ ਤਾਂ ਬੰਦੇ ਨੂੰ ਖਾਣਾ ਨਾ ਜੰਕ ਫੂਡ ਤੇ ਫਿਰ ਉਹਨੂੰ ਆਪਣਾ ਵਾਟਰ ਇਨਟੇਕ ਰ ਫਾਈਬਰ ਪੂਰਾ ਤਗੜਾ ਰੱਖਣਾ ਪਏਗਾ ਤਾ ਕਰ ਕੇ ਤਾ ਮੈਨੂੰ ਕੋਈ ਇਸ਼ੂ ਨਈ ਆਏਗਾ। ਤੁਸੀਂ ਵੇਖਦੇ ਓ ਨਾ ਜਦੋਂ, ਅਸੀਂ ਕਿੰਨੀ ਦੇਰ ਬਾਅਦ ਜੰਗ? ਫੂਡ ਖਾਈਂਏ ਤੇ ਸਵੇਰੇ ਸਾਡੇ ਕੋਲ ਸਹੀ ਤਰੀਕੇ ਨਾਲ ਫਰੈਸ਼ ਨਹੀਂੀ ਹੋ ਜਾਂਦਾ। ਉਹ ਤਾਂ ਕਰਕੇ, ਕਿਉਂਕਿ ਸਾਡਾ ਫਾਈਬਰ ਦਾ ਇਨਟੇਕ ਜੰਕ ਫੂਡ ਦੀ ਪ੍ਰਪੋਰਸ਼ਨ ਦੇ ਵਿੱਚ ਪੂਰਾ ਨੀ ਆਇਆ ਹੁੰਦਾ। ਨਾ ਹੀ ਸਾਡਾ ਵਾਟਰ ਇਨਟੇਕ ਇਨਾ ਪੂਰਾ ਆਇਆ ਹੁੰਦਾ।
ਹਾਂਜੀ, ਹਾਂਜੀ।
ਜਿਹੜੀ ਤੁਹਾਡੀ ਘਰ ਦੀ ਦਾਲ ਰੋਟੀ ਹੋਏਗੀ ਨਾ। ਉਹ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਫਾਈਬਰ ਵੀ ਅੱਛੀ ਮਾਤਰਾ ' ਮਿਲ ਜਾਵੇਗਾ ਤਾਂ ਕਰਕੇ ਉਹ ਅੱਛੇ ਤਰੀਕੇ ਨਾਲ ਡਾਇਜੈਸਟ ਹੋ ਜਾਂਦੀ ਹੈ।
ਹਾਂਜੀ ਨਾਲੇ ਘਰ ਦੀ ਚੀਜ਼ ਸਾਡੇ ਸਾਹਮਣੇ ਬਣਦੀ ਵੀ ਹੈ। ਸਾਨੂੰ ਪਤਾ ਉਹਦੇ 'ਚ ਕੀ ਪਿਆ ਕੀ ਨਹੀਂ ਪਿਆ। ਏਡਾ ਮਤਲਬ ਸਾਫ਼ ਚੀਜ਼ ਬਣਦੀ ਹੈ। ਬਾਹਰ ਦਾ ਤਾਂ ਕੀ ਪਤਾ ਕਿੱਦਾਂ ਦੀ ਬਣਾਉਂਦੇ ਨੇ।
ਹਾਂ ਜੀ।
ਚਲੋ, ਫਿਰ ਠੀਕ ਹੈ ਜੀ।